ਕੁ
ਸਤਿ ਸ਼੍ਰੀ ਅਕਾਲ
ਹੈਲੋ,
ਹਾਂ ਭੈਣਜੀ ਵਾਜ ਆ ਰਹੀ ਹੈ। ਸਤਿ ਸ਼੍ਰੀ ਅਕਾਲ ਜੀ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ,
ਹੈਲੋ,
ਉਹ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ,
ਜੀ ਹਾਂਜੀ ਹੁਣ ਆ ਰਹੀ ਹੈ,
ਹੋ ਘਰ ਠੀਕ-ਠਾਕ ਨੇ,
ਕਰੀਏ, ਮਤਲਬ ਬੜੀ ਹਲਕੀ ਜਹੀ ਆ ਰਹੀ ਹੈ ਕੋਈ ਕਲੀਅਰ ਸੁਣਨਾ
ਮੈਂ ਥੋੜੀ ਤੇਜ਼ ਕਰ ਦਿੰਦੀ ਆ ਬੋਲ ਹੁਣ-ਹੁਣ, ਦੱਸੋ ਹੁਣ ਆਵਾਜ ਸਹੀ ਆ ਰਹੀ,
ਹਾਂ ਹੁਣ ਠੀਕ ਆ ਰਹੀ, ਹਾਂਜੀ-ਹਾਂਜੀ, ਹੁਣ-ਹੁਣ ਮਸਤ ਆ ਰਹੀ ਏ।
ਹੈਲੋ ਭੈਣਜੀ, ਆਵਾਜ਼ ਠੀਕ ਕਰ ਰਹੀ ਏ ਹੁਣ?
ਹਾਂਜੀ-ਹਾਂਜੀ ਭੈਣਜੀ, ਵਧੀਆ ਆ ਰਹੀ ਏ।
ਠੀਕ ਹੈ, ਹੋਰ ਸੁਣਾਓ, ਕੀ ਕਰਦੇ ਪਏ ਸੀ?
ਕੁਛ ਨਹੀਂ, ਬਸ। ਬੱਸ ਬੈਠੇ ਸੀ, ਮੈਂ ਤੁਹਾਨੂੰ ਫੋਨ ਕਰਨ ਹੀ ਲੱਗੀ ਸੀ, ਤੁਹਾਡਾ ਫ਼ੋਨ ਆ ਗਿਆ।
ਅੱਛਾ-ਅੱਛਾ-ਅੱਛਾ, ਅਰੇ ਕੁਛ ਨੀ ਯਾਰ ਬਸ ਉਹ ਬੱਚ ਬੱਚਿਆਂ ਦਾ ਬੈਗ ਪੂਰੇ ਕਰਕੇ ਦੇੇਖ ਰਹੀ ਸੀ। ਮੈਂ ਕਿਆ ਦੇਖਾਂ ਕੋਈ ਬੈਗ ਵਿੱਚ ਕੋਈ ਕਮੀ ਕੁਮੀ ਤੇ ਨਹੀਂ ਹੈਗੀ। ਤੇ ਇਹਦੀ ਭੂਆ ਨਾ ਇਹਨੂੰ ਸਟੇਸ਼ਨਰੀ ਦੇ ਕੇ ਗਏ ਸੀ, ਸਮਾਨ ਸਟੇਸ਼ਨਰੀ ਦਾ। ਮੈਂ ਤਾਂ ਸਟੇਸ਼ਨਰੀ ਦਾ ਸਮਾਨ ਦੇਖ ਕੇ ਹੀ ਪਰੇਸ਼ਾਨ ਹੋ ਗਈ। ਅਰੇ, ਪਹਿਲਾਂ ਸਾਡੇ ਟਾਈਮ ਵਿੱਚ ਹੁੰਦੇ ਸੀ ਸਿੰਪਲ ਈਰੇਜਰ ਹੁੰਦੀ ਸੀ, ਸਿੰਪਲ ਪੈਨਸਿਲ ਆਉਂਦੀ ਸੀ ਔਰ ਸ਼ੋਪਨਰ ਆਂਦਾ ਅੱਜ ਕੱਲ੍ਹ ਭੈਣ ਜੀ ਤੁਸੀਂ ਮੰਨੋਗੇ ਨੀਂ ਬੱਚੇ, ਬੱਚਾ ਕਹਿੰਦਾ ਕਿ ਮੰਮਾ ਮੈਨੇ ਸਟੇਸ਼ਨਰੀ ਲੈਣੇ ਜਾਣਾ ਹੈ। ਓਨੂੰ ਦੁਕਾਨ ਤੇ ਲੈ ਕੇ ਜਾਓ, ਸ਼ੋਪਨਰ ਹੀ ਤੁਹਨੂੰ ਪੰਜਾਹ ਤਰ੍ਹਾਂ ਦੇ ਨਜ਼ਰ ਆਣਗੇ। ਇਰੇਜ਼ਰ ਤੁਹਾਨੂੰ ਪੰਜਾਹ ਤਰਾਂ ਦੀ ਨਜ਼ਰ ਆਣਗੀਆਂ, ਪੈਨਸਿਲਾਂ ਤੁਹਾਨੂੰ ਪੰਜਾਹ ਤਰਾਂ ਦੀ ਨਜ਼ਰ ਆਣਗੀਆਂ। ਉੱਤੋਂ ਫਿਰ ਬੱਚੇ ਤੁਹਾਨੂੰ ਪਤਾ ਹੀ ਏ ਸਾਡੇ ਕਿੱਦਾਂ ਦੇ ਹੁੰਦੇ ਐ।
ਓਹੀ-ਓਹੀ, ਮੈਂ ਵੀ ਨਾ, ਮੈਨੂੰ ਅਹ ਜਿਵੇਂ ਕਿ ਗਏ ਸੀ
ਹਾਂਜੀ
ਹਾਂਜੀ-ਹਾਂਜੀ, ਹਾਂਜੀ।
ਮੈਂ ਹੁਣ , ਤੇ ਸਾਰਾ ਕੰਮ , ਵੱਡੇ ਵੱਡੇ ਸ਼ਹਿਰਾਂ ਚ
ਹਾਂਜੀ
ਸਾਡੇ ਘਰ ਦੇ ਕੋਲ ਹੈ ਹੋਲਸੇਲ ਦੀ ਮਾਰਕਟ ਹੈ ਉੱਥੇ ਜਾ ਕੇ ਤੇ ਮੈ ਲੈ , ਕਿਵੇਂ- ਕਿਵੇੇ ਦੇ ਲੰਚ ਬੋਕਸ ਨੇ, ਵੋਟਰ ਬੋਟਲ ਕਿਵੇਂ-ਕਿਵੇੇ ਦੀ ਉਹਨਾਂ ਨੇ ਰੱਖੀ ਦੀ ਤੇ ਇੱਕ ਵੋਟਰ ਬੋਟਲ ਹੈਗੀ ਸੀ ਉਹ ਨਾ ਕਾਰ ਵਾਲੀ ਵਾਟਰ ਬੋਟਲ ਸੀ। ਉੱਪਰੋਂ ਖੁੱਲਦੀ ਸੀ, ਕਾਰ ਵਾਲੀ ਪਤਾ ਨੀ ਕੀ- ਕੀ, ਕੋਈ ਟ੍ਰੇਨ ਬਣੀ ਦੀ ਏ, ਮਤਲਬ ਇ ਇੰਨੀ ਜ਼ਿਆਦਾ ਸਟੇਸ਼ਨਰੀ ਦੀ ਇਹਨਾਂ ਨੇ ਉਹ ਕਰਤੀ ਨਾ, ਇੰਨੀ ਜ਼ਿਆਦਾ ਚੀਜ਼ ਜਾਂ ਇੰਨੀ ਤਰ੍ਹਾਂ-ਤਰ੍ਹਾਂ ਦੀ, ਔਰ ਅੱਛਾ ਸੋਹਣੀਆਂ ਵੀ ਲੱਗਦੀਆਂ ਜੇ। ਆਪਣਾ ਵੀ ਮਨ
ਸਾਡੇ ਟੈਮ ਕਿਉਂ ਨਹੀਂ ਸੀ, ਅਰੇ ਭੈਣ ਜੀ ਤੁਸੀਂ ਮੰਨੋਗੇ ਨੀ, ਅ ਮੈਂ ਤੁਹਾਨੂੰ ਕੀ ਦੱਸਾਂ, ਕਿ ਜੋ ਖਾਣ ਵਾਲੇ ਬਿਸਕਿਟ ਆਉਂਦੇ ਆ ਬਿਸਕਿਟ ਦੀ ਸ਼ੇਪ ਵਿੱਚ ਇਰੇਜ ਰ, ਜੋ ਚਿਪਸ ਆਂਦੇ ਆ ਚਿਪਸ ਦੀ ਸ਼ੇਪ ਚ ਇਰੇਜ਼ਰ।
ਹੰ
ਚੋਕਲੇਟ ਵਾਲੀ ਬਿਸਕਿ
ਹਾਂ ਕੁੜੀਆਂ ਦੀ ਕੁੜੀਆਂ ਦੀ ਲਿਪਸਟਿਕ ਵੱਕਣ ਦੀ ਇਰੇਜ਼ਰ ਹੁੰਦੀ। ਹੈਂ, ਤੇ ਜੋ ਉਹ ਨੀ ਹੁੰਦੇ ਅਹ ਇਰੇਜਰ ਹੁੰਦੇ ਤੇ ਪੈਨਸਿਲ ਵੀ ਐਵੇਂ ਦੀਆਂ ਹੀ ਹੁੰਦੀਆਂ ਏ। ਔਰ ਕੀ ਕਹਿੰਦੇ ਨੇ ਉਹਨੂੰ, ਜਿਹੜੇ ਵਾਟਰ ਕਲਰ ਹੁੰਦੇ ਨੇ, ਜੋ ਕੇਕ ਵਾਟਰ ਕਲਰ ਹੁੰਦੇ ਆ। ਉਹ ਵੀ ਕੁੜੀਆਂ ਅ ਗ ਬਣਾਏ ਕੋਈ ਬਾਰਬੀ ਡੋਲ ਦਾ ਬਣਾਇਆ ਦੈ ਅਲੱਗ-ਅਲੱਗ ਤਰੀਕੇ ਦੀ ਚੀਜ਼ਾਂ
ਸ਼ੋਪਨਰ ਵੀ ਹੁੰਦਾ ਪਿੱਛੇ ਬਰੱਸ਼ ਹੁੰਦਾ ਏ
ਹਾਂਜੀ,
ਇੱਥੋਂ ਨਾ, ਮੈਨੂੰ ਚੀਜਾਂ ਤਾਂ ਬੋਤ ਸੋਣੀਆਂ ਲੱਗਦੀਆਂ ਨੇ ਮੈਨੂੰ ਹਾਂਜੀ, ਹਾਂਜੀ ਹਾਂਜੀ, ਹਾਂਜੀ, ਨੀ ਬਸ ਬਸ ਮੈਂ ਤੁਹਾਡੀ ਐਹੀ ਗੱਲ ਮੈਨੂੰ ਸਭ ਤੋਂ ਅੱਛੀ ਲੱਗ ਹਾਂਜੀ, ਹਾਂਜੀ
ਇੱਕ ਕੱਡ ਕੇ ਦੋ ਅਗਲੇ ਦਿਨ ਫਿਰ ਗਾਇਬ, ਫਿਰ ਦੂਸਰੇ ਦਿਨ ਕਡ ਕੇ ਦੋ ਤੀਸਰੇ ਦਿਨ ਫਿਰ ਗਾਇਬ ਏਨਾਂ ਕੋਲ ਚੀਜਾ ਸੰਭਾਲੀਆਂ ਨੀ ਜਾਂਦੀਆਂ, ਏਨਾਂ ਨੂੰ ਕੀ ਲੈ ਕੇ ਦਈਏ
ਇਹੀ ਗੱਲ ਬੋਹੁਤ ਅੱਛੀ ਲਗਿ ਹੈ ਕਿ ਪੈਸੇ ਦੀ ਤਾਂ ਚਲੋ ਕੋਈ ਗੱਲ ਨੀ, ਭਾਵੇਂ ਵੀਰ ਰਪੇ ਦੀ ਯਾ ਤੀਰ ਰਪੇ ਦੀਏ ਕਿੰਨੀ ਸੋਣੀ ਈਰੇਜ਼ਰ ਏਨੇ ਸੋਨੇ ਸੋਨੇ ਸ਼ਰਪਨਰ ਹੁੰਦੇ ਹੈ ਓਹ ਬੱਚੇ ਨੂੰ ਅਸੀ ਲੈ ਲ ਕੇ ਦੇ ਦਿੰਨੇ ਆਂ, ਸਾਡਾ ਖੁਦ ਦਾ ਵੀ ਮਨ ਕਰਦਾ ਕਿ ਲੈ ਕੇ ਦੇ ਦੋ ਲੇਕਿਨ ਓ ਘਰ ਕੀ ਸ਼ੋਪਨਰ ਨਾਲ ਤੇ ਪੈਨਸਿਲ ਤੇ ਕੀ ਸ਼ੋਪ ਹੋਨੀ, ਓ ਤਾ ਘਰੇ ਆਂਦੇਈ ਪੋਸਟਮਾਰਟਮ ਕਰ ਦਿੰਦੇ ਨੇ, ਮੈਨੂੰ ਖੋ ਲ ਖਾਲ ਏ ਕੀ ਚੀਜ ਵਿੱਚ, ਐ ਕਿਦਾ ਬੰਦ ਹੋਏਆ, ਕਿੱਦਾਂ ਬੰਦ ਹੋਏਆ ਓਦੇ ਇੱਕ ਟੁਕੜਾ ਓ ਸੁੱਟ ਦੇਨਗੇ, ਦੂਸਰਾ ਟੁਕੜਾ ਓ ਪਰਾ ਸੁੱਟ ਦੇਨਗੇ ਲੱਗੇ
ਏਹੀ ਤੇ ਮੇ ਕੈ ਰਈ ਆਂ, ਹਾਂ ਐ ਕੀ ਹੁੰਦਾ ਮੈਂ ਨਾ ਜਦੋਂ ਸੈਸ਼ਨ ਸ਼ੁਰੂ ਹੁੰਦੈ, ਤੇ ਵੱਡੇ ਵੱਡੇ ਬੋਕਸੇਸ ਲਾ ਕੇ ਦੇ ਦਿੰਨੀ ਆਂ ਐ ਇਰੇਜ਼ਰ ਸ਼ੋਪਨਰ ਦੇ ਤੁਸੀ ਮੰਨੋਗੇ ਨੀ, ਜਦੋ ਏਨਾਂ ਨੂੰ ਕੰਮ ਕਰਾਨ ਬੈਠ ਤੇ ਏਨਾਂ ਕੋਲ ਇੱਕ ਵੀ ਇਰੇਜ਼ਰ ਨੀ ਹੋਏਗੀ, ਇੱਕ ਵੀ ਸ਼ੋਪਨਰ ਨੀ ਹੋਏਗਾ, ਤੇ ਇੱਕ ਵੀ ਪੈਨਸਲ ਨਈ ਹੋਏਗੀ।
ਹਾਂਜੀ, ਬਸ ਐਈ ਐ ਜੇ
ਤੇ ਫੇਰ, ਫੇਰ ਮੈਂ ਜਦੋਂ ਅ ਅ ਸਫ਼ਾਈ ਵਾਲੀ ਜਦੋਂ ਸਾਡੀ ਮਲਬ ਮੇਡ ਆਂਦੀ ਏ ਓ ਓ ਚੁੱਕੇਗੀ, ਓਥੋਂ ਚੁੱਕੇਗੀ, ਫੇਰ ਮੈ ਅਨੂੰ ਕੈਂਦੀ ਆਂ ਇੱਕ ਜਗਾ ਤੇ ਰੱਖਦੇ। ਏਨਾਂ ਦਾ ਕੀ ਐ ਏਨਾਂ ਨੂੰ ਤੇ ਗੁਆਂਦੇ ਈ ਰੈਨਾ
ਹਾਂਜੀ, ਹਾਂਜੀ ਏਨੀ ਮੈਂਗੀ ਈਰੇਜ਼ਰ ਮੈਂ ਲੈ ਕੇ ਆਈ ਸੀ ਭੈਨਜੀ ਤੁਸੀਂ ਮੰਨੋ ਗੇ ਨੀ, ਚੋਕਲੇਟ ਵਾਲੀ ਊਦ ਚ ਸਮੇਲ ਆਰੀ ਸੀ, ਮਤਲਬ ਫਰੇਗੰਨੇਸ ਸੀ ਮਤਲਬ ਬੋਤ ਅੱਛੀ ਖੁਸ਼ਬੂ ਸੀ ਚੋਕਲੇਟ ਦੀ। ਔਰ ਓਂਵ ਇੰਨੇ ਹਜੇ ਯੂ ਯੂਜ਼ ਨਹੀਂ ਕੀਤੀ, ਭੈਨਜੀ ਓਨੇ ਇੰਨੇ ਸੋ ਓਨੁ ਮਿਲਗੀ, ਨੀ ਤੇ ਸਾਡੇ ਕੰਮ ਵਾਲੀ ਨੇ ਜਦੋ ਓਨੇ ਝਾੜੂ ਮਾਰੇਯਾ, ਤੇ ਓਦੇ ਨਿਚੋ ਨਿਕਲੀ ਸੋਫੇ ਸੈਟ ਦੇ ਨੀਚੋ ਨਿਕਲੀ। ਓਦਰੋ ਚ ਨਿਕਲੀ ਓਨੂੰ ਮਿੱਟੀ ਸਬ ਲੱਗੀ ਹੋਈ ਸੀ, ਓ ਫਿਰ ਯੂਜ਼ ਕਰਨ, ਲੈਕ ਈ ਨੀ ਰਈ। ਏਨੀ ਮੈਂਗੀ ਚੀਜ ਲੈ ਕੇ ਦਿੱਤੀ ਮਤਲਬ ਓਦਾ ਕੋਈ ਯੂਜ ਨਈ ਐ ਚੀਜਾ ਤਾ ਬੋਤ ਸੋਣੀਆਂ ਨੇ, ਪਲੱਸ ਹਾਂਜੀ ਜਿਵੇ ਦੀ ਬਹੁਤ ਸੁਣੀਆਂ ਹੁਣ ਮੈਂ ਸੱਚੀ ਦੱਸਾਂ ਈਨਾਂ ਚੀਜਾ ਦਾ ਕੀ ਬੈਨੀਫਿਟ ਹੈਗਾ ਤੁਸੀਂ ਏ ਘੱਟ ਸ ਮਤਲਬ ਥੋੜੀ ਰੇਂਜ ਦੀਆਂ ਚੀਜ਼ਾਂ ਨਾ, ਤੁਸੀਂ ਕਿਸੇ ਨੂੰ ਗਿਫਟ ਦਿੰਦੇ ਓ ਨਾ ਓ ਬੱਚੇ ਖੁਸ਼ ਹੋ ਜਾਂਦੇ ਏਸ ਤਰੀਕੇ ਤੁਆਨੂੰ ਬੋ ਫੈਦਾ ਮਿਲ ਗਿਆ, ਕਿ ਤੁਸੀਂ ਛੋਟੀ ਮੋਟੀ ਚੀਜ਼ਾਂ ਨੂੰ ਫੇਰਨਾ ਗਿਫਟ ਦੇ ਸਕਦੇ ਓ।
ਹਾਂ। ਮਨਲੋ ਬੱਚੇਆਂ ਨੂੰ ਜਿਵੇਂ ਦੇਨ ਵਾਸਤੇ ਕੁਛ ਨੀ ਹੁੰਦਾ, ਤੇ ਬੱਚਾ ਸਟੇਸ਼ਨਰੀ ਦੇ ਸਕਦਾ ਏ ਬੱਚੇ ਨੂੰ। ਸਟੇਸ਼ਨਰੀ ਦੇ ਦੋ। ਅੱਛਾ ਮੈਂ ਇੱਕ ਚੀਜ਼ ਲੈ ਕੇ ਆਈ ਸੀ ਮੈਨੂੰ ਬੜੀ ਸੋਨ ਨਈਸ ਸਟੇਸ਼ਨਰੀ ਲਿਆਂਦੀ ਸੀ, ਓਦੇ ਤੇ ਨਾ ਚੋਕਲੇਟ ਜਿਵੇਂ ਆਪਾਂ ਬਾਈਟ ਮਾਰ ਦੀਨੇਂ ਆ ਤੇ ਉੱਪਰੋਂ ਜਿਵੇਂ ਹੋ ਜਾਂਦੀ ਚੋਕਲੇਟ ਛੋਟੀ ਜੀ ਬਾਈਟ ਮਾਰ ਤੋਂ ਚੋਕ ਟੁੱਟ ਕੇ ਜਿਵੇਂ ਬਾਈਟ ਵਾਲੀ ਹੋ ਜਾਂਦੀ ਨਾ, ਓਦਾਂ ਸੇਮ ਓਹੀ ਚੋਕਲੇਟ ਦੀ ਸ਼ੇਪ ਵਿੱਚ ਡਾਇਰੀ ਸੀ।
ਅੱਛਾ ਗਈ ਸੀ ਅੱਛਾ
ਡਾਇਰੀ ਤੇ ਉਹ ਮੈਂ ਲੈ ਕੇ ਜਿਵੇਂ ਮੇਰੇ ਕੋਲ ਡਾਇਰੀ ਦਾ ਸ਼ੋਕ ਸੀ ਨਵੀਂ- ਨਵੀਂ ਡਾਇਰੀਜ਼ ਹੁੰਦੀ ਆ ਤੇ ਮੈਂ ਉਹ ਡਾਇਰੀ ਲੈ ਕੇ ਆਈ ਸੀ।
ਅੱਛਾ ਅੱਛਾ ਉਹਦੇ ਚ ਉਹਦੇ ਚੋ ਫਰਾਗਰਾਂਸ ਉਹਦੇ ਚ ਫੇਗਰੈਂਸ ਵੀ ਜ਼ਰੂਰ ਆਉਂਦੀ ਹੋਣੀ ਨਾ ਚੋਕਲੇਟ ਦੀ ਜੇ ਚੋਕਲੇਟ ਦੀ ਸ਼ੇਪ ਬਣਾਉਂਦੇ ਨੇ ਚੋਕਲੇਟ ਦੀ ਫਗਰੈਂਸ ਕੇਂਦੇ ਚਿਪਸ ਬਣਾਉਂਦੇ ਨੇ ਤੇ ਫਿਰ ਆਪਣੇ ਟਾਈਮ ਤੇ ਕਦੇ ਦੇਖੇ ਨੀ ਪੁਰਾਣੇ ਟਾਈਮ
ਹਾਂ ਅਸੀਂ ਤੇ ਮੈਂ ਹਾਂ ਮੈਂ ਤੇ ਉਹ ਉਹ ਮੈਨੂੰ ਤੇ ਬਸ ਆਪਣੇ ਟਾਈਮ ਦੀ ਇੱਕ ਹੀ ਚੀਜ਼ ਯਾਦ ਉਹ ਇੱਕ ਕੰਪਨੀ ਦੀ ਰੇਜਰ ਆਉਂਦੀ ਸੀ ਦੀ ਸ਼ੇਪ ਵਿੱਚ ਉਹਦੇ ਅੰਦਰ ਖੁਸ਼ਬੂ ਆਉਂਦੀ ਸੀ
ਅੱਛਾ ਅੱਛਾ ਅੱਛਾ ਹਾਂਜੀ ਹਾਂਜੀ
ਹਾਂ ਉਹਦੇ ਅੰਦਰ ਨਾ ਖੁਸ਼ਬੂ ਆਉਂਦੀ ਸੀ ਅਸੀਂ ਉਹ ਹੀ ਇਰੇਜ਼ਰ ਲੈ ਕੇ ਮੈਂ ਖੁਸ਼ ਹੋ ਜਾਂ ਜਾਂਦੇ ਸੀ ਪਰ ਹੁੈਣ ਮਤਲਬ ਹਾਂ ਮੈਂ ਜਦੋਂ ਮਤਲਬ ਕਿਤੇ ਜਾਂਦੇ ਵੀ ਅਸੀਂ ਤਾਂ ਬੱਚਾ ਹੁੰਦਾ। ਲੱਗਦਾ ਹੈ ਕਿ ਚੱਲ ਬੱਚਾ ਵੀ ਖੁਸ਼ ਹੋ ਜਾਏਗਾ। ਤੇ ਵਰਥਿਟ ਹੋ ਜਾਂਦੀ ਹੈ ਦੇਣਾ।
ਅਰੇ ਮੈ ਤੇ ਮਾਰਕਿਟ ਲੈ ਕੇ ਜਾਓ ਨਾ ਬੱਚਿਆਂ ਨੂੰ ਪਹਿਲਾਂ ਬੱਚਾ ਨਾ ਟੋਇਜ਼ ਦੀ ਡਿਮਾਂਡ ਕਰਦਾ ਹੁੰਦਾ ਸੀ ਕਿ ਮੱਮਾ ਮੈਨੂੰ ਇਹ ਟੋਏਜ਼ ਲੇਣਾ ਮੰਮਾ ਮੈਨੂੰ ਇਹ ਟੋਏਜ਼ ਲੇਣਾ ਹੁਣ ਤੁਸੀਂ ਮਾਰਕੀਟ ਲੈ ਕੇ ਜਾਓਗੇ ਨਾ ਯੂਟਿਊਬ ਦੇਖ ਦੇਖ ਕਿ ਬੱਚੇ ਨੂੰ ਇੰਨੀ ਜ਼ਿਆਦਾ ਗਿਆਨ ਹੋ ਗਿਆ ਇਨਾ ਜ਼ਿਆਦਾ ਗਿਆਨ ਹੋ ਗਿਆ ਇਹਨਾਂ ਚੀਜ਼ਾਂ ਦਾ ਕਿ ਮੰਮਾ ਮੁਝੇ ਯੇ ਵਾਲੀ ਪੈਨਸਿਲ ਚਾਹੀਏ ਅੱਛਾ ਅਲਗ ਅਲਗ ਕੰਪਨੀ ਵਾਲੀ ਪੈਨਸਿਲ ਦੇ ਨਾਮ ਲੈ ਜੋਂ ਉਹ ਚ ਸਾਡੇ ਤੋਂ ਵੀ ਨੀ ਲੀਤੇ ਜਾਂਦੇ ਫੇਰ ਉਹ ਮੈਂ ਇਹੀ ਹੁੰਦਾ ਕਿ ਚਲੋ ਇੱਕ ਪੈਨਸਿਲ ਨਾਲ ਬੱਚਾ ਟਲ ਜਾਂਦਾ ਇਓ
ਹਾਂ ਹਾਂ ਸਹੀ ਕਹਿ ਰਹੇ ਹੋ ਇਹ ਇਹਨਾਂ ਨੂੰ ਇੱਕ ਤੇ ਇੱਕ ਸਹੀ ਕਹਿ ਰਯੋ ਬੱਚੇ ਪਹਿਲੇ ਟੋਇਜ਼ ਮੰਗਦੇ ਸੀ ਹੁਣ ਇਹਨਾਂ ਨੂੰ ਇੱਥੇ ਸਟੇਸ਼ਨਰੀ ਦਿਖ ਜਾਣਾ ਤੇ ਸਟੇਸ਼ਨਰੀ ਲੈਣੀਏ ਸਟੇਸ਼ਨਰੀ ਲੈਣਗੇ ਹੈ ਫੇਰ ਇਹਨਾਂ ਦਾ ਸਾਂਭੀ ਜਾਂਦੀ ਨੀ ਸਾਂਭਣ ਲਾਇਕ ਏ ਬੱਚੇ ਹੈ ਵੀ ਨੀ ਘਰ ਆਣ ਕੇ ਪਹਿਲੇ ਉਹਦਾ ਪੋਸਟਮਾਰਟਮ ਹੋ ਜਾਏਗਾ ਅੱਜ ਇਹਨਾਂ ਨੇ ਅਗਰ ਉਹਨਾਂ ਦਾ ਪੋਸਟਮਾਰਟਮ ਨਹੀਂ ਕੀਤਾ ਤੇ ਕਿੱਥੇ ਛੋੜ ਆਏਂਗੇ ਜਾਂ ਗੁਮਾ ਦੇਣਗੇ।
ਏਨੀ ਦੇਰ ਚ ਖ਼ਤਮ ਕਰਦਾ ਏ ਹਾਂਜੀ ਆਵਾਜ਼ ਆ ਰਹੀ ਹੈ ਮੇਰੀ ਇੰਦੀ ਆਵਾਜ਼ ਬੰਦ ਹੋ ਗਈ ਹੈ।
ਹਾਂਜੀ ਹਾਂ ਇਰੇਜਰ ਤੇ ਬੱਚਾ ਕਦੇ ਖ਼ਤਮ ਕਰਦਾ ਹੀ ਨਹੀਂ ਔਰ ਸ਼ੋਪ ਪਰ ਸ਼ੋਪਨਰ ਕਦੀ ਹੈ ਇੱਕ ਵਾਰ ਤੋਂ ਯੂਜ਼ ਕਰਨ ਤੋਂ ਬਾਦ ਦੁਬਾਰਾ ਯੂਜ਼ ਨਹੀਂ ਕਰਦੇ।
ਦੁਬਾਰਾ ਯੂਜ ਹੀ ਨ ਕਰਦਾ।
ਉਹ ਖੋ ਖੂ ਜਾਂਦਾ ਉਹ ਕਿੱਥੇ
ਮੈਂ ਦੇਖ ਕੇ ਤੈਨੂੰ ਕਰਦੀ ਹਾਂ ਹਾਂ ਹਾਂਜੀ ਮਤਲਬ ਇਹ ਚੀਜ਼ਾਂ ਨਾ ਇਹ ਚੀਜ਼ਾਂ ਨੇ ਸਾਡੇ ਵੱਡੇ ਜੋ ਬਜ਼ੁਰਗ ਨੇ ਜ਼ਰੂਰ ਵਧਾ ਤਾਂ ਲੇਕਿਨ ਯੁਜ ਰਹੀ ਰਹੀਆਂ ਨਹੀਂ ਯੂਜ ਨਹੀਂ ਹੁੰਦੀਆਂ ਯੂਜ ਲੈਸ ਹੁੰਦੀਆਂ ਨੇ ਬੱਚਿਆਂ ਨੂੰ ਯੂਜ ਨਿ ਅਗਸਤ
ਹਾਂ ਬਸ ਲਿਆਂਨ ਦਾ ਸ਼ੌਕੀਨ ਹੁੰਦਾ ਅੱਜ ਕੱਲ ਨਹੀਂ ਯੂਜ ਹੁੰਦੀਆਂ ਪੇਂਸਲਾ ਐਵੇਂ ਅੱਜ ਕੱਲ ਤੇ ਪੈਨ ਵੀ ਦੇਖ ਲਓ ਕਿਵੇਂ ਅਲੱਗ ਅਲੱਗ ਦੇ ਪੈਨ ਵੀ ਆ ਗਏ ਆ।
ਤੁਹਾਡੇ ਘਰ ਵੀ ਛੋਟਾ ਬੱਚਾ ਹੈਗਾ ਕੋਈ
ਹਾਂਜੀ
ਮੈ ਕਿਹਾ ਤੁਹਾਡਾ ਵੀ ਕੋਈ ਛੋਟਾ ਭਰਾ ਭਰੁ ਹੈਗਾ ਜੋ ਹੈ ਏਦਾਂ ਕਰਦਾ ਹੁੰਦਾ ਯ
ਹੋਰ ਮੇਰਾ ਛੋਟਾ ਭਰਾ ਹੈਗਾ ਤੇ ਆ ਹੋਰ ਹੈਗਾ ਤੇ ਆ ਵੀ ਇਹੀ ਸਭ ਹੁੰਦਾ ਹੈ ਕਿ ਇਹ ਲੈ ਦੋ ਉਹ ਲੈ ਦੋ ਮੈਂ ਉਹਨੂੰ ਇਹੀ ਕਿੰਨੀ ਮੈਂ ਕਿਹਾ ਤੇ ਕੁ ਸੰਬੀਆਂ ਜਾਣਾ ਤੂੰ ਤੂੰ ਮੈਨੂੰ ਇਕ ਦਿਨ ਇਹਨੂੰ ਸਾਂਭ ਕੇ ਵਿਖਾ ਦੇ ਤੂੰ ਸਵੇਰੇ ਲੈ ਕਿ ਜਦ ਤੇ ਰਾਤੀ ਮੈਂ ਮੰਗਾਂਗੀ ਮੈਨੂੰ ਵੇਖ ਦੇਖ ਕੇ ਵੇਖਾਈ ਤੇਰੇ ਕੋਲ ਹੋਣੀ ਕੋਲ ਸਾਂਭੀ ਨੀ ਜਾਣੀ
ਬਸ ਬੜਾ ਹੀ ਬੁਰਾ ਹਾਲ ਹੈ। ਚਲੋ ਪਰ ਫਿਰ ਵੀ ਬੱਚਿਆਂ ਨੂੰ ਤਾਂ ਸਮਝਾਣੇ ਪੈਂਦਾ ਤੇ ਉਹਨੂੰ ਸਮਝਾਓ ਠੀਕ ਹੈ। ਜੀ ਠੀਕ ਹੈ। ਸਤਿ ਸ਼੍ਰੀ ਅਕਾਲ।
ਓਕੇ ਸਤਿ ਸ਼੍ਰੀ ਅਕਾਲ।